ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਮੈਮ।
ਹੋਰ ਕਿਵੇਂ ਓ?
ਵਦੀਐ ਤੂਸੀ ਦੱਸੋ ਜੀ?
ਹਾਂਜੀ, ਹਾਂਜੀ ਵਦੀਆ ਹੋਰ ਘਰੇ ਠੀਕ ਨੇ ਸਾਰੇ?
ਸਾਰੇ ਠੀਕ ਨੇ, ਤੂਸੀ ਦੱਸੋ ਈ?
ਹਾਂਜੀ, ਹਾਂਜੀ ਸਾਬ ਵਦੀਆ, ਸਾਬ ਵਦੀਆ ਹੋਰ ਕੀ ਕਾਰਦੇ ਓ?
ਬਸ ਮੈਡਸ ਈ, ਸੈ਼ਹਰ ਕਾਮ ਜਾਂਨੇ ਆਂ ਈ ਸੈ਼ਹਰੀ ਕਾਰਕੇ ਆਈਏ ਹੁਣ
ਅੱਛਾ, ਅੱਛਾ ਚਲੋ ਵਦੀਆ ਰੋਜ ਜਾਂਨੇ ਓ?
ਹਾਂਜੀ, ਹਾਂਜੀ ਮਾੜੀ ਰੋਜ਼ ਜਾਂਦੇ।
ਹਾਂ, ਅਸੀ ਵੀ ਜਾਂਦੇ ਆ ਪਰ ਅਸੀ ਸਵੇਰੇ ਨੀ ਜਾਂਦੇ, ਅਸੀ ਸ਼ਾਮ ਨੂੰ ਜਾਂਦੇ ਆ।
ਅੱਛਾ, ਅੱਛਾ।
ਹਾਂਜੀ, ਕਿਉਂਕਿ ਸਵੇਰੇ ਤੁਹਾਨੂੰ ਪਤਾ ਵੀ ਕੰਮ ਹੁੰਦਾ ਨਾ ਫੇਰ ਸ਼ਾਮ ਨੂੰ ਈ ਬਗ ਜਾਂਦੇ ਆ ਅਸੀ।
ਠੀਕ ਐ ਚਲੋ ਮੈਮ, ਹਾਂਜੀ-ਹਾਂਜੀ।
ਤੁਸੀ ਕਿੰਨਾ ਟਾਈਮ ਜਾਂਦੇ ਓ ਫੇਰ, ਘੰਟਾ ਕੀ?
ਨਹੀ ਮੈਮ ਅਸੀ ਤਾਂ ਫੇਰ, ਰਨਿੰਗ ਈ ਲਾਉਣ ਜਾਂਦੇਆ ਈ
ਠੀਕ ਐ।
ਨਹੀ ਪੰਜ ਵਜੇ ਜਾਂਦੇ ਆ ਈ ਸੱਤ ਵਜੇ ਆਉਦੇ ਆ ਈ।
ਅੱਛਾ ਕਾਫ਼ੀ ਦੂਰ ਤਾਕ ਬਾੱਗ ਜਾਨੇ ਓ ਫੇਰ ਤਾਂ।
ਮੇ ਮੈਮ ਅ ਨਾਲ ਇਕ ਪਿੰਡ ਐ ਜੀ ਓਹਦੇ ਉਪਰ ਨੂੰ ਆਉਦੇ ਆ ਈ।
ਠੀਕ, ਠੀਕ ਮਤਲਬ ਦੋ-ਤਿੰਨ ਕਿਲੋਮੀਟਰ। ਤਿੰਨ ਕਿਲੋਮੀਟਰ ਮਾਂਗੋ ਦੋ- ਤਿੰਨ ਕਿਲੋਮੀਟਰ ਮਾਂਗੋ ਜਾ ਆਂਉਦੇ ਹੋਣੇ?
ਹਾਂਜੀ, ਹਾਂਜੀ ਚਾਰ, ਚਾਰ ਤਾਂ ਹੈ ਈ ਐ ਮੈਡਮ ਜੀ।
ਚਲੋ ਵਧੀਆ, ਵੈਸੇ ਕਰਨੀ ਵੀ ਚਾਹੀਦੀ। ਆਪਾਂ ਨੂੰ ਸੈਰ ਹਨਾ ਅਪਣਾ ਸਰੀਰ, ਸ਼ਰੀਰ ਠੀਕ ਰਹਿੰਦਾ ਐ ਬਿਮਾਰੀਆਂ ਨੀ ਲੱਗਦੀਆਂ ਓ। ਹਾਂ ਤੁਸੀ ਕਿੰਨੇ ਕ ਟਾਈਮ ਤੋਂ ਕਰ ਰਹੇ ਓ ਫੇਰ, ਰੋਜ ਜਾਂਦੇ ਓ?
ਬੜੇ ਮੈਨੂੰ ਹੋ ਗਈ ਤਿੰਨ- ਚਾਰ ਮਹੀਨੇ
ਚਲੋ ਵਧੀਆ, ਜਾਣਾ ਚਾਹੀਦਾ, ਹਮ ਫ਼ਰਕ ਲੱਗਦਾ ਕੋਈ ਨਾ ਸਰੀਰ ਨੂੰ।
ਫ਼ਰਕ ਤਾਂ ਲੱਗ ਰਹੇ ਮੜੇ ਤਾਂ ਹੀ ਜਾਂਦੇ ਰੈਗੂਲਰ।
ਹਾਂ -ਹਾਂ ਨਾ ਵਧੀਆ -ਵਧੀਆ ਇਹ ਸ਼ਹਿਰ ਤਾਂ ਬਹੁਤ ਤੇ ਵਧੀਆ ਅਗਰ ਆਪਾਂ ਕਰੀਏ ਨਾ ਆਪਣੇ ਸਰੀਰ ਵੀ ਠੀਕ ਰਹਿੰਦਾ ਤੇ ਨਾਲੇ ਹਨਾ ਨੈਚ ਨੇਚੂਰਲ ਹਵਾ ਮਿਲਦੀ ਆ ਆਪਾਂ ਨੂੰ ਸਵੇਰੇ- ਸਵੇਰੇ।
ਹਾਂਜੀ ਹਾਂਜੀ ਉਹ ਨਾਲੇ ਮਾੜੀ ਜਿਹੜੀ ਨਾਲੇ ਕੋਈ ਬਿਮਾਰੀ ਬਮੂਰੀ ਨਹੀਂ ਲੱਗਦੀ ਹੈਗੀ ਗਰਮਾਇਸ਼ ਗਰਮੋਸ ਨਿਕਲ ਜਾਂਦੀ ਹੈ ਸਰੀਰ 'ਚੋਂ ਹੀ
ਹਾਂ- ਹਾਂ ਬਿਲਕੁਲ ਫਾਇਦੇ ਤਾਂ ਬਹੁਤ ਨੇ ਸਰ। ਹਾਂ ਫਾਇਦੇ ਤਾਂ ਬਹੁਤ ਨੇ ਇਹਦੇ ਸੈਰ ਕਰੇ ਦੇ ਅਗਰ ਆਪਾਂ ਕਰੀਏ।
ਹਾਂਜੀ-ਹਾਂਜੀ।
ਹਮ ਹੋਰ ਵੀ ਐ ਤਾਂ ਵਾਧੂ ਹਾਂਜੀ
ਕਈ ਵਾਰ ਵਿੱਚ ਤਾਂ ਐਵੇਂ ਹੁੰਦੇ ਨੇ ਵੀ ਦੋ ਇੱਕ ਦੋ ਦਿਨ ਜਾਂਦੇ ਨੇ ਉਸ ਤੋਂ ਬਾਅਦ ਬਾਈ ਮੇਰੇ ਤਾਂ ਲੱਤਾਂ ਦੁਖ ਰਹੀਆਂ ਫਲਾਣਾ ਢਿਮਕਾ
ਹਾਂਜੀ ਹਾਂਜੀ ਹਾਂਜੀ ਹਾਂ। ਓਹੀ ਏ ਨਾ ਕਿਉਂਕਿ ਜਦੋ ਆਪਾਂ ਸ਼ੁਰੂ -ਸ਼ੁਰੂ ਚ ਸਟਾਰਟ ਕਰਦੇ ਆਂ ਫੇਰ ਤਾਂ ਹੁੰਦਾ ਈ ਐਵੀ ਹਨਾ ਲੱਤਾਂ ਵਗੈਰਾ ਦੁਖ ਰਹੀਆਂ ਐਂ ਕਿਉਂਕਿ ਫੇਰ ਓਹਦੇ ਤੋਂ ਬਾਅਦ ਤਾਂ ਆਦਤ ਪੈ ਜਾਂਦੀ ਐ।
ਹਾਂਜੀ, ਹਾਂਜੀ।
ਹਮ ਕਿ ਫਿਰ ਤੁਸੀਂ ਕਿੰਨੇ ਇਕੱਲੇ ਜਾਂਦੇ ਹੋ ਕਿ ਨਾਲ ਜਾਂਦਾ ਕੋਈ
ਨਹੀਂ ਮੈਮ ਦੋ ਫਰੈਂਡ ਹੋਰ ਨੇ।
ਚਲੋ ਵਧੀਆ, ਅਸੀਂ ਵੀ ਜਾਂਦੇ ਹਾਂ ਚਾਰ- ਪੰਜ, ਚਾਰ -ਪੰਜ ਜਣੇ ਜਾਂਦੇ ਹਾਂ ਅਸੀਂ ਸ਼ਾਮ ਨੂੰ ਅਸੀਂ ਵੀ ਮਤਲਬ ਐਂ ਆ ਵੀ ਚਲੋ। ਜ਼ਿਆਦਾ ਤਾਂ ਨਹੀ, ਕਿਲੋਮੀਟਰ ਵਾਂਗੂੰ ਚਲੇ ਜਾਂਦੇ ਆਂ।
ਠੀਕ ਹੈ ਜੀ।
ਹਾਂ ਕਿਉਂਕਿ ਸ਼ਾਮ ਨੂੰ ਫਿਰ ਐਂ ਹੁੰਦਾ ਵੀ ਉਹ ਟਾਈਮ ਫ੍ਰੀ ਹੈ ਅਸੀਂ ਉਸ ਟਾਈਮ ਚਲੇ ਜਾਂਦੇ ਆ। ਛੇ ਸਾਢੇ ਛੇ ਵਜੇ ਸੱਤ ਕੁ ਵਜੇ ਆ ਜਾਂਦੇ ਹਾਂ। ਹਮ ਫਿਰ ਤੁਸੀਂ ਸਵੇਰੇ ਹੀ ਜਾਂਦੇ ਹੋ ਕਿ ਸ਼ਾਮ ਨੂੰ ਵੀ ਜਾਂਦੇ ਹੋ?
ਹੈਂ ਮੈਮ
ਸਵੇਰੇ ਜਾਂਣੇ ਹੋ ਕਿ ਸ਼ਾਮ ਨੂੰ ਵੀ ਜਾਂਣੇ ਹੋ।
ਦੋਵੇ ਟਾਈਮ ਜਾਂਦੇ ਮੈਡਮ ਜੀ।
ਹੂੰ -ਹੂੰ ਤਾਂ ਹੀ ਹੈਗਾ ਵੀ ਮੈਨੂੰ ਸਾਰੇ ਇਹੀ ਕਹਿੰਦੇ ਨੇ ਹਨਾ ਵੀ ਸੈਰ ਕਰਿਆ ਕਰੋ ਸਵੇਰੇ ਈ ਜਾਇਆ ਕਰੋ ਰਨਿੰਗ ਤੇ ਜਾਇਆ ਕਰੋ।
ਹਾਂਜੀ
ਇਹ ਵੀ ਬਹੁਤ ਫਾਇਦੇ ਨੇ ਇਹਦੇ
ਹਾਂਜੀ
ਹੂੰ -ਹੂੰ ਹੋਰ ਜਿੰਮ ਜੁੰਮ ਵੀ ਜਾਂਦੇ ਓ।
ਮੈਮ ਜਿੰਮ ਤਾਂ ਪਹਿਲਾਂ ਲੱਗੇ ਸੀ ਹੁਣ ਤਾਂ ਹਟ ਗਏ।
ਅੱਛਾ -ਅੱਛਾ ਚਲੋ ਵਧੀਆ। ਪਰ ਰਨਿੰਗ ਤੇ ਹੀ ਜਾਂਣੇ ਓ।
ਅੱਛਾ ਮੈਮ ਜੇ- ਜੇ- ਜੇ ਨਾ। ਬੰਦਾ ਵੀ ਘਰ ਦੇ ਕੰਮ ਹੋ ਗਏ ਜਾਂ ਕੁਛ ਹੋਰ ਖੇਤਾਂ ਦੇ ਕੰਮ ਕਰੀ ਜਾਏ ਨਾ ਫੇਰ ਤਾਂ ਜਿੰਮ ਦੀ ਲੋੜ ਹੀ ਨਹੀਂ ਪੈਂਦੀ ਹੈਗੀ।
ਬਿਲਕੁਲ- ਬਿਲਕੁਲ ਹਾਂ ਫਿਰ ਤੁਸੀਂ ਕਰਦੇ ਹੋ ਸਾਰੇ ਕੰਮ
ਹਾਂਜੀ- ਹਾਂਜੀ ਮੈਡ ਜੀ ਸਾਰੇ ਕੰਮ
ਵਧੀਆ -ਵਧੀਆ ਤੇ ਸਰੀਰ ਵੀ ਠੀਕ ਰਹਿੰਦਾ ਹਨਾ। ਕਾਸ ਹੁੰਦਾ ਆਪਣੇ ੳਹ ਬੋਡੀ ਦਾ
ਹਾਂਜੀ-ਹਾਂਜੀ
ਹੂੰ ਹੁਣ ਹੂੰ ਹੁਣ ਤਾਂ ਦੇਖੋ ਸਾਰੇ ਹੀ ਬਿਜੀ ਰਹਿੰਦੇ ਨੇ ਕੋਈ ਉਹ ਹੁੰਦਾ ਜਿਹੜਾ ਕਹਿੰਦਾ ਵੀ ਹਾਂ ਅਸੀਂ ਹੂੰ ਸ਼ਹਿਰ ਤੇ ਜਾਨੇ ਹਾਂ ਯੋਗਾ ਕਰਦੇ ਆਂ ਜਾਂ ਕੁਛ ਕਰਦੇ ਆਂ।
ਹਾਂਜੀ- ਹਾਂਜੀ-ਹਾਂਜੀ
ਹਨਾ।
ਨੀ ਮੈਂ ਵਾਂ ਬਈ ਟਾਈਮ ਦਾ ਸਾ ਟਾਈਮ ਤਾਂ ਸਾਰਿਆਂ ਕੋਲ ਹੈ ਮੈਡਮ ਜੀ ਉਹ ਕੱਢਦੇ ਨੀ ਟਾਈਮ ਜੀ।
ਹਾਂਜੀ ਹਾਂ ਬਿਲਕੁਲ-ਬਿਲਕੁਲ
ਪੰਜ ਦਸ ਮਿੰਟ ਨਾਲ ਪੰਜ ਦਸ ਮਿੰਟ ਨਾਲ ਕੀ ਹੁੰਦਾ ਈ।
ਹਾਂਜੀ ਹਾਂ ਚਲੋ ਅਗਰ ਐ ਆ ਵੀ ਅ ਆਪਣੇ ਕੋਲ ਨਹੀਂ ਟਾਈਮ ਆਪਾਂ ਜਦੋਂ ਰਾਤ ਨੂੰ ਰੋਟੀ ਵਗੈਰਾ ਖਾਨੇ ਹਾਂ ਉਦੋਂ ਹੋਣੇ ਆਂ ਇੱਕ ਦੋ ਗੇੜਾ ਆਪਾਂ ਲਗਾ ਆਈਏ ਉਹ ਤਾਂ ਵੀ ਠੀਕ ਹੈ।
ਉਹ ਵੀ ਤਾਂ ਘਰੇ ਬਹਿ ਕੇ ਫੋਨ ਚਲਾਂਨੇ ਆਂ ਜੀ ਸ਼ਾਮ ਨੂੰ ਤ ਦਸ ਸਵੇਰੇ ਈ ਇਹਤੋਂ ਵਧੀਆ ਘੁੰਮ ਫਿਰ ਆਓ ਕਿਤੇ
ਹਾਂਜੀ ਹਾਂ ਜਾਣਾ ਚਾਹੀਦਾ ਆਪਾਂ ਨੂੰ ਨਿਕਲਣਾ ਚਾਹੀਦਾ ਆਪਾਂ ਨੂੰ
ਹਾਂਜੀ
ਹੋਰ ਦੱਸੋ।
ਵਧੀਆ ਜੀ ਤੇ ਤੁਸੀਂ ਕੀ ਕਰ ਰਹੇ ਹੋ ਮੈਮ
ਬਸ ਮੈਂ ਤਾਂ ਹੁਣ ਵਿਹਲੀ ਆਂ ਮੇਰੀ ਪੜ੍ਹਾਈ ਖਤਮ ਹੋ ਗਈ।
ਅੱਛਾ ਫੇਰ ਅੱਗੇ ਵੀ ਮੈਂ ਪੜ੍ਹਾਈ ਓ ਕਰਨੀ ਆ। ਠੀਕ ਹੈ -ਠੀਕ ਹੈ ਮੈਮ
ਹੂੰ ਹੂੰ ਬਸ। ਹਾਂਜੀ-ਹਾਂਜੀ ਵਧੀਆ ਚੱਲ ਰਹੀ ਹੈ ਤੁਸੀਂ ਦੱਸੋ ਤੁਹਾਡੀ ਵਧੀਆ ਚੱਲਦੀ ਆ।
ਸਾਡੀ ਵਧੀਆ ਹੀ ਚੱਲ ਰਹੀ ਹੈ ਮੈਮ ਜੀ ਤੁਹਾਨੂੰ ਆਪੇ ਪਤਾ ਹੋਣਾ ਈ। ਨਾ ਤੁਹਾਨੂੰ ਤਾਂ ਆਪੇ ਹੀ ਪਤਾ ਹੋਣਾ ਈ ਵੀ ਮੁੰਡੇ ਦੀ
ਹਾਂ ਉਹ ਤਾਂ ਹੈਗਾ ਨਹੀਂ ਪਰ ਕਈ ਪੜ ਵੀ ਲੈਂਦੇ ਨੇ।
ਉਹ ਤੇ ਕਈ ਹੁੰਦੇ ਨੇ ਫਿਰ ਉਹ ਮੁੰਡਿਆਂ 'ਚ ਨਹੀਂ ਆਂਦੇ।
ਹੋਰ ਕਿਉ ਕੀ ਹੁੰਦੇ ਨੇ।
ਨਹੀਂ ਵੀ, ਬੀਸ਼ ਪੜ੍ਹਾਈ ਦੇ ਵੱਲੋਂ ਕਹਿ ਰਿਹਾ ਵੀ ਉਹ ਪੜ੍ਹਾਈ ਦੇ ਵੱਲੋਂ ਮੁੰਡੇ ਜਿਹੇ ਨਹੀਂ ਆਉਂਦੇ।
ਹਾਂ-ਹਾਂ, ਹਾਂ-ਹਾਂ ਉਹ ਤਾਂ ਮੈਂ ਸਮਝ ਗਈ। ਬਸ ਫਿਰ ਤਾਂ ਤੇ ਦੋਨੋਂ ਛੁੱਟੀਆਂ ਹੋਣੀਆਂ।
ਹਾਂਜੀ-ਹਾਂਜੀ ਛੁੱਟੀਆਂ ਹੋਈਆਂ-ਹੋਈਆਂ ਨੇ ਜੀ।
ਹਾਂ ਤੁਹਾਨੂੰ ਮਹੀਨੇ ਦੀਆਂ ਹੁੰਦੀਆਂ ਕਿ ਡੇਢ ਮਹੀਨੇ ਦੀਆਂ?
ਡੇਢ ਮਹੀਨੇ ਦੀ
ਅੱਛਾ ਫਿਰ ਕਿਵੇਂ ਲੰਘਾ ਰਹੇ ਹੋ ਟਾਈਮ ਛੁੱਟੀਆਂ ਚ?
ਬਸ ਮੈਮ, ਐਵੇਂ ਹੀ ਫਿਰੀ ਜਾਂਦੇ ਜੀ ਸ਼ਹਿਰ, ਉਹ ਨੀਲ ਲਾ ਕੇ ਆਨੇ ਆਂ। ਫਿਰ ਉਹਦੀ, ਪ੍ਰੈਕਟਿਸ ਪ੍ਰੂਕਟਿਸ ਹੀ ਕਰੀ ਜਾਂਦੇ ਆ ਫਿਰ।
ਚਲੋ ਵਧੀਆ-ਵਧੀਆ, ਬਾ ਬਾਗ ਜਾਂਦੇ ਹੋ ਹਨਾ ਘਰ ਦਾ ਕੰਮ ਕਰੀ ਜਾਂਦੇ ਹੋ। ਮਤਲਬ ਲੰਘ ਜਾਂਦਾ ਤੁਹਾਡਾ ਟਾਈਮ।
ਹਾਂਜੀ-ਹਾਂਜੀ।
ਹਾਂ, ਹੋਰ-ਹੋਰ ਕੀ ਕਰਦੇ ਹੋ ਫਿਰ ਸ਼ਾਮ ਨੂੰ?
ਬਸ, ਸ਼ਾਮ ਨੂੰ ਰਨਿੰਗ ਤੋਂ ਪਹਿਲਾਂ, ਮ ਰੱਖ ਰੱਖੀਆਂ ਨੇ।
ਠੀਕ ਹੈ ਠੀਕ।
ਉਹਨਾਂ ਨੂੰ ਕੱਖ-ਕੁੱਖ ਪਾਉਣੇ। ਸਾਰਾ ਕੁਛ ਕਰਨਾ, ਧਾਰ-ਧੂਰ ਕੱਢਣੀ ਮੇਰੀ ਡਿਊਟੀ ਐ ਜੀ ਸਾਰੀ।
ਚਲੋ ਵਧੀਆ। ਵੈਸੇ ਤੁਸੀਂ ਦੱਸੋਗੇ ਵੀ ਸੈਰ ਕਰਨ ਦੇ ਫਾਇਦੇ ਕੀ-ਕੀ ਨੇ?
ਹਾਂ ਮੈਮ ਸੈਰ ਕਰਨ ਦੇ ਫਾਇਦੇ, ਇੱਕ ਤਾਂ ਜੀ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਜੀ।
ਹਾਂਜੀ।
ਦੂਈ ਤਾਜ਼ੀ ਤਾਜ਼ੀ ਹਵਾ ਹੁੰਦੀ ਹੈ, ਸਵੇਰੇ ਸਵੇਰੇ ਜੀ।
ਹਾਂਜੀ ਹਾਂ।
ਇੱਕ ਨਾ ਮੈਂ ਘਾਹ ਤੋਂ ਘਾਹ ਉੱਤੇ ਭੱਜਣ ਨਾਲ ਨਾ ਜੀ ਆਪਣੀ ਅੱਖਾਂ ਦੀ ਰੋਸ਼ਨੀ ਚ ਫ਼ਰਕ ਪੈਂਦੀ। ਵਧੀਆ ਵਧੀਆ ਹੁੰਦੀ ਹੈ ਜੀ, ਹਾਂਜੀ।
ਅੱਛਾ ਠੀਕ ਹੈ ਠੀਕ ਹੈ।
ਇੱਕ ਮੈਂ ਜਿਹੜੀ ਬਿਮਾ ਲੱਗੀਆਂ ਹੁੰਦੀਆਂ ਨੇ ਸਰੀਰ ਨੂੰ ਉਹ ਬਾਹਰ ਆ ਜਾਂਦੀਆਂ ਨੇ ਪਸੀਨੇ ਨਾਲ ਜੀ।
ਹਾਂ ਹਾਂ ਨਹੀਂ ਠੀਕ ਹੈ, ਵਧੀਆ ਚਲੋ। ਵੈਸੇ ਅਸੀਂ ਸੋਚਦੇ ਹਾਂ। ਪਰ ਉਹੀ ਹੁੰਦਾ ਨਾ ਵੀ ਸਵੇਰੇ ਟਾਈਮ ਨਹੀਂ ਮਿਲਦਾ ਹੈਗਾ ਇਸ ਕਰਕੇ ਸ਼ਾਮ ਨੂੰ ਜਾਂਦੇ ਹਾਂ।
ਅੱਛਾ ਅੱਛਾ ਜੀ। ਤੁਸੀਂ ਵੀ ਰਨਿੰਗ ਲਾਉਣ ਜਾਂਦੇ ਫਿਰ?
ਨਹੀਂ ਨਹੀਂ ਜੀ ਅਸੀਂ ਤਾਂ ਬਸ ਸਿੰਪਲ ਐਂ ਹੀ ਜਾਂਦੇ ਹਾਂ।
ਅੱਛਾ ਪੈਦਲ ਹੀ ਜਾਂਦੇ ਹੋ।
ਹਾਂਜੀ ਹਾਂਜੀ। ਤਾਂ ਅਸੀਂ ਪੈਦਲ ਹੀ ਜਾਂਦੇ ਹਾਂ ਹਾਂਜੀ। ਰਨਿੰਗ ਵਗੈਰਾ ਫਿਰ ਤੁਹਾਨੂੰ ਪਤਾ ਵੀ ਜੇ ਤਾਂ ਆਪਾਂ ਪਹਿਲਾਂ ਤੋਂ ਕਰੀਏ ਤਾਂ-ਤਾਂ ਹੈਗਾ ਨਹੀਂ ਹੁਣ ਫਿਰ ਐਂ ਹੁੰਦਾ ਵੀ ਸਾਹ ਚੜ੍ਹ ਗਿਆ। ਉੱਪਰ ਨੀਚੇ ਕਾਫ਼ੀ ਹੋ ਜਾਂਦਾ ਨਾ ਫਿਰ ਤੁਹਾਨੂੰ ਪਤਾ ਤੁਸੀਂ ਤਾਂ ਕਰਦੇ ਹੋ।
ਹਾਂਜੀ-ਹਾਂਜੀ।
ਸ਼ੁਰੂ ਸ਼ੁਰੂ ਤਾਂ ਦੇਖ ਲਓ ਕਿਵੇਂ ਹੁੰਦਾ ਹਨਾ। ਸਾਹ ਨਹੀਂ ਟਿਕਦਾ ਹੈਗਾ ਆਪਣਾ।
ਕੁਛ ਹੁੰਦਾ ਜੀ ਮੁੰਡਿਆਂ ਨੂੰ ਫਰਕ ਵੀ ਨਹੀਂ ਪੈਂਦਾ ਕਿਸੇ ਚੀਜ਼ ਦਾ ਜੀ।
ਹੂੰ ਹੂੰ ਹੂੰ ਸਹੀ ਗੱਲ ਹੈ ਵੈਸੇ।
ਹਾਂਜੀ।
ਤੁਸੀਂ ਤਾਂ ਚਾਹੇ ਭੱਜੀ ਜਾਓ ਦੌੜੀ ਜਾਓ ਤਾਂ ਨਾ ਤਾਂ ਤੁਹਾਨੂੰ ਗਰਮੀ ਲੱਗਦੀ ਨਾ ਤੁਹਾਨੂੰ ਧੁੱਪ ਲੱਗਦੀ।
ਔਖੇ ਔਖੇ ਸੌਖੀ ਹੋ ਕੇ ਮਾੜੀ ਉਹ ਕਰ ਹੀ ਲੈਂਦੇ ਨੇ ਕੰਮ ਜੀ।
ਹਾਂਜੀ ਹਾਂ ਸਹੀ ਗੱਲ ਹੈ। ਮੈਂ ਕਰਨਾ ਚਾਹੀਦੀ ਹੈ ਵੈਸੇ ਹਨਾ ਜਿਵੇਂ ਹੁਣ ਦੇਖ ਲਉ ਤੁਸੀਂ ਵੀ ਕੋਈ ਵੀ ਪੇਪਰ ਵਗੈਰਾ ਦਿੰਦੇ ਆ। ਜਿਵੇਂ ਆਰਮੀ ਆ, ਨੇਵੀ ਵਗੈਰਾ ਦਾ, ਪੁਲਿਸ ਦਾ। ਉਹ ਤਾਂ ਸਾਰਿਆਂ ਨੂੰ ਹੀ ਕਹਿੰਦੇ ਨੇ ਵੀ ਤੁਸੀਂ ਰਨਿੰਗ ਕਰੋ ਹਨਾ ਐਵੇਂ ਕਰੋ।
ਹਾਂਜੀ
ਹਾਂ ਉਹ ਤੇ ਮਤਲਬ ਕਿਵੇਂ ਹੁੰਦਾ ਤੁਹਾਨੂੰ ਪਤਾ ਮਾੜਾ ਮੋਟਾ।
ਮੈੜ ਤੁਹਾਡੀ ਰੇਂਜ ਨਹੀਂ ਆ ਰਹੀ।
ਵੀ ਉਹ ਚ ਕਿਵੇਂ ਹੁੰਦਾ।
ਕਿ ਜ ਮੈ
ਪੇਪਰ ਦਿੰਦੇ ਹ ਜਦੋਂ ਆਪਾਂ ਕੋਈ ਆਰਮੀ ਵਗੈਰਾ ਚ ਆਪਣਾ ਲੈਂਦੇ ਨੇ ਨਾ ਉਹ ਭੱਜਣ ਭੁੱਜਣ ਦਾ
ਹਾਂ ਮੈਡਮ ਹਾਂਜੀ ਹਾਂਜੀ। ਜੀਮਾੜ ਮਪ ਮੈਂ ਨਾ ਮੈਡ ਵੀ ਪੁਲਿਸ ਦੇ ਪੇਪਰ ਦੀ ਤਿਆਰੀ ਕਰ ਰਿਹਾ ਸੀ।
ਹਾਂਜੀ
ਹਾਂਜੀ ਤੇ ਉਹਦੇ ਵਿੱਚ ਮੈਂ ਜ ਲੋਂਗ ਜਾਂਪ ਰਨਿੰਗ ਹੋਰ ਕਾਫੀ ਕੰਮ ਹੁੰਦਾ
ਹਮ ਹਮ ਠੀਕ ਹੈ।
ਪਹਿਲਾਂ ਪੇਪਰ ਵੀ ਕਲੀਅਰ ਕਰਨਾ ਪੈਂਦਾ ਸੀ।
ਅੱਛਾ ਅੱਛਾ ਫੇਰ ਤੁਸੀਂ ਦੇਤਾ ਪੇਪਰ ਕੀ ਦੇਣਾ ਹਜੇ।
ਨਹੀਂ ਮੈਡੀੇ ਪੇਪਰ ਤਾਂ ਹਲੇੇ ਪੇਪਰ ਦੇ ਤਾਂ ਦੇਈ ਪਰ ਰਿਜਲਟ ਥੋੜੇ ਟਾਈਮ ਤੱਕ ਹੀ ਆਊਗਾ।
ਅੱਛਾ ਅੱਛਾ ਠੀਕ ਹੈ ਠੀਕ ਹੈ ਵਧਆ ਗਿਆ ਸੀ ਵੈਸੇ ਪੇਪਰ
ਉਹ ਤਾਂ ਮੈਡੀੇ ਉਹਨਾ ਹੀ ਨੂੰ ਪਤਾ ਹੋਣਾ ਵੀ ਵਧੀਆ ਗਿਆ ਕਿ ਬੇ ਕਰ ਗਿਆ ਸੀ।
ਨਾ ਤੁਸੀਂ ਦੇਖ ਕੇ ਆਏ ਹੋ ਤੁਹਾਨੂੰ ਪਤਾ ਨੀ ਹੈਗਾ।
ਆਪਣੇ ਵੱਲ ਆਪਣੇ ਵੱਲੋਂ ਤਾਂ ਚਾਹੇ ਵਧੀਆ ਹੋਇਆ ਚੇ ਬੇਕਾਰ ਆਪਾਂ ਤਾਂ ਵਧੀਆ ਕ ਨਾ ਫਿਰ ਵੀ
ਹਾਂ ਹਾਂ ਨਹੀਂ ਸਹੀ ਗੱਲ ਹੈ ਚਲੋ ਜੇ ਵਧੀਆ ਹੋਇਆ ਫੇਿਰ ਤਾਂ ਵਧੀਆ ਹੋਊਗਾ। ਚਲੋ ਫੇਰ ਜਿ ਜਿੱਦਣ ਜਿੱਦਣ ਹੋ ਤਿਆਰੀ ਰੱਖੋ ਤੁਸੀਂ ਜਿੱਦਣ ਬੁਲਾਉਣਗੇ ਹਨਾ ਤੁਹਾਨੂੰ ਫੇਰ ਦਣ ਜਾਓਗੇ ਤੁਸੀਂ
ਹਾਂਜੀ ਜਾਵਾਂਗੇ ਮੈਂ
ਹਾਂ ਤੁਸੀ ਤਾਂ ਕਰਦੇ ਹੋ ਵੈਸੇ ਹਨਾ ਰਨਿੰਗ ਵਗੈਰਾ।
ਤਾਂ ਹੀ ਪੇਪਰ ਦੇ ਮੈ ਡੇ ਹੀ।
ਹਾਂ ਹਾਂ ਚਲੋ ਵਧੀਆ। ਚਲੋ ਠੀਕ ਹੈ ਫਿਰ ਓਕੇ ਜੀ।
ਓਕੇ